ਹੈਲੋ। ਹੈਲੋ।
ਹੈਲੋ।
ਹਾਂਜੀ, ਸਸ ਸਰੀ ਅਕਾਲ ਜੀ।
ਸਸਸ੍ਰੀ ਅਕਾਲ ਭਾਜੀ, ਹੋਰ ਸੁਣਾਓ ਕਿਵੇਂ ਓ?
ਬਸ ਠੀਕ ਐ, ਵਧੀਆ।
ਹਾਂਜੀ, ਅੱਜ ਫੇਰ ਬੜੇ ਦਿਨਾਂ ਬਾਦ ਤੁਸੀਂ ਯਾਦ ਕੀਤੈ।
ਬਸ, ਕੀ ਕਰੀਏ ਟੈਮ ਈ ਅੱਜ ਲੱਗੈ।
ਹਾਂਜੀ-ਹਾਂਜੀ, ਸਈ ਗੱਲ ਏ, ਟੈਮ ਬੰਦਾ ਅਪਨੇ ਕੰਮ ਕਾਰ 'ਚ ਵੀ ਬੀਜੀ ਹੁੰਦੈ।
ਦੇਖੋ ਜੀ, ਜੇੜੀ ਸਾਡੀ ਲਾਈਫ ਐਨਾ, ਏ ਬੋਤ ਤ ਬੀਜੀ ਏ।
ਹਾਂਜੀ-ਹਾਂਜੀ। ਸਈ ਗੱਲ ਏ।
ਇਸਦੇ ਵਿੱਚ ਨਾ ਟੈਮ ਕਢਨਾ ਬੜਾ ਹੀ ਮੁਸ਼ਕਿਲ ਜੇਯਾ ਹੋਂਦਾ, ਕਿਉਂਕਿ ਬੰਦਾ ਅਪਣੇ, ਅਪਣੀ ਲਾਈਫ ਤੋਂ ਇਤਨਾ ਬੀਜੀ ਏ
ਹਾਂਜੀ।
ਤਨ ਪਤਾਏ ਲੱਗਾ ਰੇਂਦਾ ਐ ਫੇਰ‌ ਰਾਤੀ ਥੋੜਾ ਜਾ ਫ੍ਰੀ ਹੁੰਦਾ ਐ ਫੇਰ ਥੋੜੀ ਬੋਤ ਗੱਲ ਬਾਤ ਕਰ ਲੈ ਫੇਰ ਆਪੇ ਨਾਲ।
ਸਈ ਗੱਲ ਏ, ਅਪਣੇਆਂ ਨਾਲ ਈ ਟੈਮ ਬਤਾਣਾ ਹੁੰਦਾ ਜੀ ਥੋੜਾ ਬੋਤਾ। ਵਧੀਆ ਬੋਤ, ਵਧੀਆ ਏ ਜੋ ਪ੍ਰਮਾਤਮਾ ਟੈਮ ਕੱਟੇ ਵਧੀਆ ਈ। ਹਾਂਜੀ ਜੀ, ਘਰ ਪਰਵਾਰ ਸਭ ਵਧੀਆ। ਹਾਂਜੀ, ਸਭ ਘਰ ਪਰਵਾਰ ਸਾਰੇ ਵਧੀਆ ਨੇ।
ਚਲੋ ਮਹਾਰਾਜ ਕਿਰਪਾ ਨਾਲ ਸਭ ਵਧੀਆ ਹੋਨੇਂ ਚਾਹੀਦੇ ਜੀ।
ਪਰਵਾਰ ਠੀਕ ਨੇ।
ਸਭ, ਸਾਡੇ ਬੱਚੇ ਠੀਕ ਨੇ ਸਾਡੀ ਵੋਟੀ ਵੀ ਠੀਕ ਐ।
ਠੀਕ ਲਾਡੀ।
ਹਾਂਜੀ। ਹਾਂਜੀ ਹਾਂਜੀ ਠੀਕ ਨੇ, ਏਕ ਪੜਦੀ ਪਈ ਏ, ਦੂਜੀ ਪੜਾਂਦੀ ਪਈ ਏ। ਹਾਂਜੀ ਹਾਂਜੀ।
ਹਾਂਜੀ, ਬਸ ਅੱਜ-ਕੱਲ ਬੱਚੇ ਹਾਂਜੀ ਹਾਂਜੀ।
ਹੂੰ।
ਹੋਰ, ਤੁਸੀ ਕੀ ਕਰਦੇ ਪਏ ਏਸ ਟੈਮ?
ਮੈਂ ਤੇ ਹੱਲੇ ਮਲਬ ਹੁਣੇ ਈ ਕੱਮ ਮੈਂ ਕੇਯਾ ਕੰਮ-ਕੁਮ ਨਿਮਟਾ ਕੇ ਫ੍ਰੀ ਹੋਈ ਸੀ। ਬੇਠੀ ਲੰਮੇ ਪੈ ਦੱਸ ਵਜੇ।
ਅੱਛਾ ਅੱਛਾ।
ਹੰਜੀ ਹੰਜੀ, ਹੰਜੀ ਹੰਜੀ।
ਚਲੋ ਠੀਕ ਐ।
ਹੋਰ, ਕੰਮ ਠੀਕ? ਅੱਜ ਸੀ, ਅੱਜ ਤੇ ਅਸੀ ਨਾ ਸਾਡੇ ਨਾ ਸਾਡੇ ਕੋਲ ਗੁਰਦੁਆਰਾ ਐ ਨਾ ਓਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨਾਏਆ ਸੀ। ਹੁਨ ਜਨਮਦਿਨ ਮਨਾਏਆ ਸੀ ਤੇ ਓਥੇ ਓਥੇ ਈ ਲੰਗਰ ਪ੍ਰਸ਼ਾਦਾ ਛੱਡ ਕੇ ਆਏ ਆਂ, ਮਿੱਸੇ ਪ੍ਰਸ਼ਾਦੇ ਸੀ। ਲੱਸੀ, ਅਚਾਰ ਸੀ।
ਚਲੋ ਚਲੋ, ਅੱਛਾ ਜੀ, ਚਲੋ ਬੋਤ ਵਧੀਆ ਕੀ ਤਾ ਗੁਰੂ ਘਰ ਦੇ ਦਰਸ਼ਨ ਕਰ ਆਏ ਔ।
ਹਾਂਜੀ। ਹਾਂਜੀ ਹਂ ਜੀ ਬਿਲਕੁਲ ਵਧੀ
ਹੋਰ ਸੁਣਾਓ।
ਹਾਂਜੀ, ਵਧੀਆ ਜੀ ਤੁਸੀ ਸੁਣਾਓ ਕੰਮ ਠੀਕ ਚੱਲਦਾ ਪੇਯਾ ਤਾਡਾ?
ਆ, ਕੰਮ ਠੀਕ ਠਾਕ ਚੱਲਦਾ ਵੇਆ ਜਰਾ, ਏਸ ਟੈਮ ਜਰਾ ਬਰਸਾਤ ਚੱਲਦੀ ਪਈ ਨਾ। ਕਮ ਥੋੜਾ ਢਿਲਾ ਜਾ ਹੋ ਗੇਆ ਦਾ। ਥੋੜਾ ਜਾ
ਕੰਮ ਢਿੱਲਾ ਈ ਹੋ ਜਾਂਦਾ ਐ। ਮੇਰਾ ਵੀ ਥੋੜਾ ਸਿਲਾਈ ਦਾ ਕੰਮ ਹਜੇ ਬਰਸਾਤਾਂ ਚ ਢਿਲਾ ਈ ਚੱਲ ਰੇਐ।
ਹੂੰ। ਕਿਉਂਕਿ ਕੱਪੜੇ ਈ ਜਿਹੜੇ ਲੋਕੀ ਇਕ ਦਮ ਨਹੀਂ ਪਾਉਂਦੇ ਨਾ
ਹਾਂਜੀ ਹਾਂਜੀ
ਕੋਈ ਦਿਨ ਤੂੰਆਰ ਆਜੇ
ਹਾਂਜੀ ਬਸ ਅਗੇ ਤੋਂ ਆ ਅੱਗੇ ਮਹੀਨੇ ਚ ਤਿਉਹਾਰ ਆ ਜਾਨਗੇ ਸਾਰੇ ਇਕੱਠੇ ਆ ਜਾਨਗੇ ਫੇਰ ਸੀਜਨ ਲੱਗ ਜਾਂਦਾ ਫੇਰ ਤੇ ਸਾੰਨੂ ਹਾਂਜੀ ਫੇਰ ਸਾਨੂੰ ਵੇਲ ਨੀ ਹੁੰਦੀ
ਹਮ
ਬਿਲਕੁਲ ਵੇਲ ਨੀ ਹੁੰਦੀ ਸੀਜਨ ਦੇ ਟੈਮ ਤੇ ਰਾਤੀ ਬਾਰਾਂ-ਬਾਰਾਂ ਇੱਕ-ਇੱਕ ਵਜੇ ਤੱਕ ਦੇ ਕੰਮ ਨਿਪਟਾ ਕੇ ਸੋਨਾ ਪੈਂਦਾ ਐ
ਹਾਂਜੀ ਉਸ ਟੈਮ ਬਿਜੀ ਹੁੰਦੇ ਨਾ
ਉੱਥੇ ਬਿਜਲੀ ਇੱਥੇ ਬਿਜਲੀ ਦੀ ਬੜੀ ਸਮੱਸਿਆ ਐ
ਬਿਜਲੀ ਦੀ ਬਿਜਲੀ ਆਉਂਦੀ ਜਾਂਦੀ ਰੈਹੰਦੀ ਏ
ਹਾਂਜੀ, ਜਾਂਦੀ ਨੀ ਤੇ ਬੜੀ ਪਰੇਸ਼ਾਨ ਜੇ ਹੁੰਦੇ ਨੇ ਜਦੋਂ ਬਿ ਜਾਂਦੀ ਨਾ ਸਾਨੂੰ ਤੇ ਏਕ ਮਛਰ ਬੜੇ ਕੱਟਦੇ ਨੇ ਸਾਡਾ ਤੇ, ਸਾਡਾ ਤੇ ਸਾਡਾ ਤਾਂ ਸੋਣਾ ਹਰਾਮ ਕਰ ਦਿੰਦੇ ਨੇ ਮੱਛਰ
ਹਾਂਜੀ ਅੱਜ ਬਰਸਾਤ ਤੇ ਨਾ ਮੌਸਮ ਤੇ ਮ ਫੇਰ ਆੰਦੇ ਨੇ
ਤੁਸੀਂ ਇਨਵੇਟਰ ਨੀ ਲਵਾਇਆ ਹਜੇ
ਇੰਨਵੇਟਰ ਲਵਾਵਾਂਗੇ ਜੇ ਚਿਰ ਥੋੜਾ ਜਿਹਾ ਹੱਥ ਜਿਹਾ ਟੈਟ ਹੋਇਆ ਪੇਆ
ਹਾਂਜੀ ਹਾਂਜੀ ਪਹਿਲੇ ਸਹੀ ਗੱਲ ਏ ਹੱਥ ਟੈਟ ਇਹ ਸਭ ਕਾ
ਹਜੇ ਚਾਰ ਦੁਕਾਨ ਜਿਹੜਾ ਕੰਮ ਜਹਾ ਢਿੱਲਾ ਹੋਆ ਪਿਆ ਜਿਕਨ ਐਸੀ ਦਿੱਕਤ ਹੋਈ ਪਈ ਏ ਮਾੜਾ ਕੰਮ ਖੁੱਲ ਜਾਏਗਾ ਫਿਰ ਇਨਵਰਟਰ ਲਵਾ ਲਾਂਗੇ
ਹਾਂ ਮੈਂ ਵੀ ਉਹ ਫਰਿਜ ਠੀਕ ਕਰਾਨਾ ਸੀ ਬਸ ਕਟੈਟ ਕਰਾਇਆ ਈ ਨਹੀਂ ਬਹੁਤ ਕੂਲਿੰਗ ਘੱਟ ਕਰਦਾ ਕੋਈ ਹੋਏਗਾ ਦੱਸਣਾ ਮੈਨੂੰ ਫਰਿਜ ਠੀਕ ਨਾ ਮੈਂ ਕਰਾਣਾ ਕੋਈ ਸਹੀ ਪੈਹੇ
ਹਾਂਜੀ ਹਾਂਜੀ
ਮਲੇ ਬੂਲਾਇਆ ਸੀ ਬੰਦਾ ਉਹ ਪੈਹੇ ਹੀ ਬੜੇ ਮੰਗਦਾ ਪੇਆ ਸੀ ਚਾਰ ਹਜ਼ਾਰ ਰੁਪਏ ਮੰਗਦਾ ਸੀ ਹਾਂਜੀ, ਕਹਿੰਦੇ ਤੁਹਾਡੇ ਫਰਿੱਜ ਦਾ ਆਪ ਹੋਦੀ
ਇਹ ਤੂੰ ਖਰਾ ਤੇ ਇਹ ਦੁ ਖਰਾ ਤੇ ਪੰਦਰਾਂ ਹਜ਼ਾਰ ਹੋਰ ਪਾ ਕੇ ਨਵਾ ਲੈ ਲਓ ਫਰਿੱਜ
ਹਾਂਜੀ-ਹਾਂਜੀ ਪਰ ਉਹੀ ਨਾ ਫੇਰ ਹੱਥ ਵੀ ਥੋੜਾ ਟੈਟ ਏ ਹਜੇ ਨਵਾਂ ਲੈਂਨ ਦੀ ਗੂਜਾਇਸ਼ ਨੀ ਐ
ਚਲੋ ਮੈਂ ਕਿਹਾ ਤੁਸੀਂ ਅੱਜ ਮੈਨੂੰ ਆ ਗਈ ਗੱਲ ਯਾਦ ਕਿ ਤੁਸੀਂ ਦੱਸਨਾ ਕਿ ਕੋਈ ਸਸਤਾ ਜੇਆ ਫਰਿੱਜ ਠੀਕ ਕਰਦੇ ਪਤਾ ਨਾ ਮਤਲਬ ਕੂਲਿੰਗ ਇਕ ਦਮ ਕਰ ਦੇੰਦਾ ਕਈ ਵਾਰੀ ਕਰਦਾ ਨੀ
ਹਮ
ਅ
ਦੋਨਾ ਕੋਈ ਦਿੱਕਤ ਜੀ ਆਰੀ ਫਰਿਜ ਵਿੱਚ, ਯਾ ਤੇਰੀ ਯਾ ਤੇਰੀ ਜੇੜੀ ਗੈਸ ਏ ਉ ਲੀਕੇਜ ਹੋ ਰਈ ਹੋਨੀ ਏ।
ਹਾਂਜੀ।
ਹੂੰ, ਦੁਕਾਨ ਕੂਲਿੰਗ ਨੀ ਕਰਦਾ ਪਿਆ।
ਹਾਂਜੀ, ਬਲਕਿ ਮੈਂ ਤੇ ਖੋਲਨ ਵੀ ਨੀ ਦਿਂਦੀ ਫਰਿਜ। ਕੈਂਪਰ ਭਰ ਲੈਂਨੇ ਆਂ ਸਵੇਰੇ ਪਾਨੀ ਦਾ, ਫੇਰ ਸ਼ਾਮੀ ਭਰ ਲੈਂਨੇ ਆਂ। ਕੀ ਘੱਟ ਖੁੱਲੇ, ਪਰ ਉਈ ਦਿੱਕਤ ਏਨਾ, ਕਦੀ-ਕਦੀ ਬਰਫ਼ ਬੜੀ ਜੰਮੀ ਹੁੰਦੀ ਏ, ਕਈ ਵਾਰੀ ਬਿਲਕੁਲ ਨਈ ਜੰਮਦੀ।
ਅੱਛਾ-ਅੱਛਾ।
ਹਾਂਜੀ।
ਉ ਤਾ ਐ, ਦਿੱਕਤ ਵੀ ਆਂਦੀ ਨਾ ਜਦੋ ਫਰੀਜਰ, ਉਹੋ ਏ ਗਰਮੀਆਂ ਬੜੀਆਂ। ਗਰਮ ਪਾਣੀ ਪੀਤਾ ਨੀ ਜਾਂਦਾ।
ਨਿਕਲ, ਗਰਮ ਪਾਨੀ ਕਿ ਤਾਜ਼ਾ ਪਾਨੀ ਵੀ ਨੀ ਪੀਤਾ ਜਾਂਦਾ, ਤਾਜ਼ਾ ਵੀ ਗਰਮ ਲੱਗਦੈ।
ਤਾਜ਼ਾ ਵੀ ਵਿਚਾਰਾ, ਏਕ ਟੈਮ ਆਂਦਾ ਏ। ਪੂਰੇ ਦਿਨ ਇਚ ਏਕ ਟੈਮ ਆਂਦਾ ਏ ਪਾਨੀ।
ਹਾਂਜੀ!
ਹਾਂਜੀ।
ਮੈਂ ਕਿਆ, ਦੱਸਨਾ ਮੈਨੂੰ ਦੱਸਨਾ ਜ਼ਰੂਰ ਤੁਸੀ ਐ ਫਰਿੱਜ ਦਾ ਕੰਮ ਨਾ ਮੇਰਾ ਕਰਾਦੋ, ਬੜੀ ਦਿਕ
ਹਾਂਜੀ ਕੋਈ, ਹਾਂ ਕੋਈ ਮਕੈਨਿਕ ਮਿਲੇਗਾ ਤੇ ਲਿਆਵਾਂਗਾ ਤੁਹਾਡੇ ਘਰ।
ਹੋਰ ਭੈਨ ਜੀ, ਤੁਸੀਂ ਸਾਡੇ ਘਾਰ ਨੀ ਆਂਦੇ ਕੀ ਗੱਲ?
ਬਸ ਟੈਮ ਨੇ ਲੱਗਿਆ ਜਾਂਦਾ ਨਾ, ਬੱਚੇ ਆਏਦੇ ਸੀ ਰੈਣ ਲਈ ਨਨਾਣ ਦੇ ਨਾ ਬ ਚੇ ਰੈਨ ਆਏ ਦੇ ਸੀ, ਉ ਵੀ ਕੱਲ ਗਏ ਨੇ। ਫੇਰ ਕੋਈ ਆਇਆ ਹੋਏ, ਤੇ ਉਨੂੰ ਛੱਡਕੇ ਵੀ ਨੀ ਆ ਸਕਦੇ।
ਫੇਰ ਘਾਰ ਚ ਰੋਨਕ ਖ਼ਤਮ ਹੋ ਗਈ ਹੋਨੀ, ਕੇ ਨਈ?
ਹਾਂਜੀ-ਹਾਂਜੀ, ਅੱਜ ਤੇ ਐਵੇਂ ਲੱਗਦਾ ਸੀ ਘਾਰ ਪਤਾ ਨੀ ਕੋਈ ਹੈਈ ਨੀ। ਨੀਂ
ਘਾਰ ਸੁੰਨਾ-ਸੁੰਨਾ ਜਾ ਹੋ ਜਾਂਦਾ, ਜਦੋਂ ਕੋਈ ਬਾਰੋਂ ਆਵੇ ਨਾ ਰਿਸ਼ਤੇਦਾਰ ਤੇ ਚਲਾ ਜਾਵੇ ਘਾਰ ਸੁੰਨਾ-ਸੁੰਨਾ ਜਾ ਹੋ ਜਾਂਦੈ।
ਜੀ, ਜੀ। ਸਾਡੇ ਬੱਚੇ ਜਾਂਦੇ ਨੀ ਕੈਂਦੇ ਅਸੀਂ ਜਾਨਾ ਨੀ ਨਾਨੀ ਘਾਰ, ਭੂਆ ਨੂੰ ਬੁਲਾਲੋੋ। ਭੂਆ ਆਈਦੀ ਸੀ ਓਨਾਂ ਦੀ। ਕੱਲ ਵੀ ਬੜੀ ਮੁਸ਼ਕਲ ਬੱਚਿਆਂ ਨੂੰ ਭੇਜਿਆ, ਉ ਕੈਂਦੀ ਨਈ, ਬੱਚਿਆਂ ਦੇ ਸਕੂਲ ਖੁੱਲਗੇ ਨੇ ਜਾਨਾ ਫੇਰ
ਅੱਛਾ।
ਕਿਸੀ ਦੀ ਮਦ ਰੋਨਕ ਕਿ, ਮਤਲਬ ਘਾਰ ਦੀ ਇੱਕਦਮ ਨਾ ਸ਼ਾਂਤੀ ਜੀ ਹੋਗੀਏ।
ਹਾਂਜੀ-ਹਾਂਜੀ, ਉਹ ਨਾ ਇੱਕ ਡ ਅਜੀਬ ਜੀ ਹੁੰਦੀ ਫੀਲਿੰਗ ਜੀ, ਕੀ ਵਈ ਇਨੀ ਵਧੀਆ ਰੌਣਕ ਲੱਗੀ ਸੀ ਅਚਾਨਕ ਚਲੀ ਗਈ ਏ। ਏ ਬੜਾ ਕ ਅਜੀਬ ਜਾ ਲੱਗਦਾ ਫੇਰ ਬਾਦ ਚੋ।
ਹਾਂਜੀ, ਸਾਡੇ ਨਾ ਆਸ-ਪਾਸ ਦੇ ਵੀ ਬੱਚੇ ਸਾਰੀ ਕੁੜੀਆਂ ਆਈਆਂ ਦੀਆਂ ਸੀ, ਪੂਰੇ ਮਲੇ ਫਿਰ ਰੌਣਕ ਲੱਗੀ ਦੀ ਸੀ।
ਹੂੰ, ਬੱਚੇ ਹੁੰਦੇ ਰੋਣਕੀ ਨੇ।
ਹਾਂਜੀ-ਹਾਂਜੀ, ਬੜੇ ਰੌਣਕੀ ਹੁੰਦੇ ਨੇ। ਹੋਰ ਤੁਸੀ ਜਾਂਦੇ ਔ, ਫ਼ੇਰ ਸਵੇਰੇ ਗੁਰਦੁਆਰੇ ਜਾਂਦੇ ਔ।
ਹਾਂ ਜਾਈਦਾ, ਮੱਥਾ ਟੇਕ ਕੇ ਕੰਮ ਤੇ ਜਾਈਦਾ ਫਿਰ। ਅਸੀਂ ਕਹਿੰਨੇ ਮਹਾਰਾਜ ਸਾਡੇ, ਸਭ ਦੇ ਅੰਗ-ਸੰਗ ਰਹਿਣ ਮ ਮਹਾਰਾਜ ਜੀ।
ਹੁਣ ਜਿਵੇਂ। ਮ ਮੈਂਨੂੰ ਤੇ ਮਹੀਨਾ ਹੋ ਗਿਆ, ਮੈਂ ਜਾ ਈ ਨੀ ਪਾ ਰੀ।
ਕਿਉਂ-ਕਿਉਂ।
ਬਸ ਬੱਚਿਆਂ ਕਰਕੇ।
ਅੱਛਾ। ਕੁੱਝ ਬੱਚਿਆ ਕਰਕੇ, ਕੁੱਝ ਗਰਮੀ ਕਰਕੇ।
ਹਾਂਜੀ, ਗਰਮੀ ਤੇ ਬਹੁਤ ਹੋਗੀ‌ ਏਂ। ਛੇ ਵਜ਼ੇ, ਛੇ ਵਜ਼ੇ ਧੁੱਪ ਨਿਕਲ ਜਾਂਦੀ ਏ।
ਹੂੰ। ਧੁੱਪ ਈ ਬੜੀ ਤੇਜ਼ ਜਿ ਹੁੰਦੀ ਏ, ਦੁਰੋ ਹੀ ਅੱਖਾਂ'ਚ ਲੱਗਦੀ ਏ ਧੁੱਪ।
ਪੰਜ ਮਿੰਟ'ਚ ਧੁੱਪ ਨਿਕਲ ਜਾਂਦੀ ਏ। ਛੇ ਵਜ਼ੇ ਸਾਡੇ ਏਥੇ ਧੁੱਪ ਆ ਜਾਂਦੀ ਏ, ਮੰਨ ਲਓ ਛੇ ਵਜ਼ੇ ਤੱਪਛ ਏਨੀਂ ਹੋ ਜਾਂਦੀ ਏ।
ਹੂੰ ਮੁਸ਼ਕਿਲ ਹੋ ਜਾਂਦਾ ਏ।
ਹਾਂਜੀ।
ਹਾਲ ਹੋ ਜਾਂਦਾ ਏ, ਏਨੀ ਗਰਮੀਂ ਚ
ਹਾਂਜੀ-ਹਾਂਜੀ, ਸ਼ਾਮੀਂ ਵੀ ਤੱਪਛ
ਹੂੰ।
ਹੁੰਦੀ ਆਸਾਂ ਹੁੰਦੀ, ਅੱਜ ਮਾੜਾ ਮੀਂਹ ਪਿਆ, ਥੋੜਾ ਸਹੀ ਲੱਗਦਾ ਪਿਆ।
ਹਾਂਜੀ-ਹਾਂਜੀ।
ਤੁਸੀਂ ਆਨਾ ਭਾਜੀ, ਕਦੀ ਸਾਡੇ ਘਰ। ਹਾਂਜੀ-ਹਾਂਜੀ, ਸਭ ਵਧੀਆ ਨੇ। ਆਣਾ ਤੁਸੀਂ ਆਣਾ ਕਦੀ, ਹਾਂਜੀ ਆਣਾ ਜ਼ਰੂਰ।
ਹੂੰ।
ਕੰਮ ਜ਼ਰੂਰ ਪਤਾਂ ਕਰਕੇ ਦੇਣਾ ਤੁਸੀਂ। ਹਾਂਜੀ, ਠੀਕ ਏ।
ਮੈਂ ਵੇਖ ਲਾਂਗਾ ਕੋਈ ਮੈਨਿਕ
ਹਾਂਜੀ-ਹਾਂਜੀ, ਹਾਂਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੈਣ।
ਹੈਲੋ-ਹੈਲੋ। ਹੈਲੋ। ਹਾਂਜੀ।
ਕੰਮ ਰਿਕਾਡਿੰਗ ਕੀਤਾ।